ਹੈਲੋ, ਹਾਂਜੀ। ਹੋਰ ਕੀ ਕਰਦੇ ਪਏ ਉਹ
ਬਸ ਹ
ਵਾਜ਼ ਕੱਟਦੀ ਵੀ ਯਾਰ
ਹੁਣ ਠੀਕ ਐ।
ਹੁਣ ਵੀ ਕਟਦੀ ਪਈ ਐ।
ਬਾਹਰ ਹੁਨੇ ਆ ਹਾਂ ਤੂੰ ਸੁਣਾ ਹੁਣ ਠੀਕ ਐ ਹੁਣ ਆਗੀ ਅਵਾਜ਼
ਹਾਂ ਹੁਣ ਆਦੀ ਪਈ ਏ।
ਨੈਟਵਰਕ ਦੇ ਇਸ਼ੂ ਹੋ ਜਾਂਣਗੇ ਆ।
ਮੈਂ ਹੁਣੇ ਬਾਹਰ ਗਈ ਸੀ ਨਾ ਥੋਨੂੰ ਦੱਸਿਆ ਸੀ ਨਾ ਉਹਦਾ ਪਤਾ ਕਰਨ ਜਾਣਾ ਵਾ
ਹੂੰ।
ਇੰਗਲੀਸ਼ ਸਪੀਕਿੰਗ ਦਾ। ਹਾਂ ਤੇ ਉਹ ਪਤਾ ਕਰ ਕੇ ਆਈ ਆਂ, ਦਰਬਾਰ ਸਾਹਿਬ ਦੇ ਲਾਗੇ ਆ ਵਾ।
ਹੈਲੋ।
ਹਾਂ ਕੀ ਕਹਿੰਦੇ ਮੈਂ ਕਿਹਾ
ਕੁਛ ਨੀ ਉਹ ਕਹਿੰਦੀ ਪਹਿਲੇ ਕਹਿੰਦੀ ਸੀ, ਦੋ ਹਜ਼ਾਰ ਦੋ ਹਜ਼ਾਰ ਮੈਂ ਕਿਹਾ ਦੋ ਹਜ਼ਾਰ ਨੀ ਮੈਂ ਦੇਣਾ ਵਾਕਫ ਹੋਗੀ ਸੀ ਨਾ। ਤੇ ਫੇਰ ਸਤਾਰਾਂ ਸੌ ਤੇ ਆਈ ਐ। ਮੈਂ ਕਿਹਾ ਸਤਾਰਾਂ ਸੌ ਨੀ ਮੈਂ ਪੰਦਰਾਂ ਸੌ
ਆਹ ਕਹਾਂ ਸੇ ਸਟਾਟ ਹੋ ਮੈਂ ਕਿਹਾ ਸਾਰਾ ਸੁਬਹ ਕੋ ਲਾਂਦੇ ਐ
ਹਾਂ। ਹੋਰ,
ਹਾਂ।
ਤੁਹਾਡੀ ਆਵਾਜ਼ ਬੜੀ ਕੱਟਣ ਦੀ ਹੈ ਯਾਰ
ਮ ਕਿਹਾ ਮਨ ਗਓ।
ਹਾਂ ਮਾਨਗੀ।
ਠੀਕ।
ਦੀ ਵਾਕਫ ਹੋਏ ਗਈ ਸੀ ਨਾ।
ਅੱਛਾ ਅੱਛਾ।
ਹਾਂ ਉਹਨੂੰ ਨਾਲ ਲੈ ਕੇ ਗਈਗੀ ਨਾ ਮੈਂ ਉਹਨੇ ਵੀ ਕਰਨਾ ਸੀ ਨਾ।
ਹ।
ਤੇ ਉਹਦੇ ਮੂੰਹ ਨੂੰ ਘਟਾ ਲਿਆ ਉਹਨੇ ਤੇ ਉਹਨੇ ਕਹਿੰਦੀ ਮੈਂ ਘਟਾਨਣੀ ਨੀ ਹੁੰਦੀ ਵੈਸੇ
ਮਾਈਕਟਾਗੇਆਂ ਗ ਚਏ ਕਵੇ
ਹਾਂ।
ੋਂ ਜ਼ਿਆਦਾ ਲਾਦੇ ਸਾਡੇ ਘਰ ਦੇ ਕੋਲਾਨੂੰ ਪੱਚੀ ਹਾਰ ਚ ਕਹਿੰਦੇ ਨਹੀਂ ਅੱਜ ਕੱਲ ਨਾ ਡਕਾਟ ਚੱਲਦਾ ਪਿਆ ਇਸ ਕਰਕੇ ਅਹ ਚਲੋ ਤੁਸੀਂ ਦੋ ਹਜ਼ਾਰ ਦੇ ਦੇਣਾ
ਹਾਂ।
ਹਮ।
ਠੀਕ। ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਪਹਿਲੇ ਡੈਮੋ ਕਲਾਸਾਂ ਲੈਣੀਆਂ ਵਾ।
ਆਹੋ।
ਮੈਂ ਕਿਹਾ ਪਹਿਲੇ ਮੈਂ ਤਿੰਨ ਦਿਨ ਡੈਮੋ ਕਲਾਸਾਂ ਲੈਣੀਆਂ ਵਾ ਫੇਰ ਉਸ ਤੋਂ ਬਾਅਦ ਰੂਟੀਨ ਚ ਸ਼ੁਰੂ ਕਰ ਲਾਂਗੀ ਮੈਂ ਪਤਾ ਤਾਂ ਲੱਗੇ ਸਮਝ ਵੀ ਆਉਂਦੀ ਕਿ ਨਹੀਂ ਆਉਂਦੀ ਯਾਰ ਹਾਂ। ਤੇ ਕਹਿੰਦੀ ਕੋਈ ਗੱਲ ਨੀ ਤੁਸੀਂ ਡੈਮੋ ਲੈਲੋ।
ਆਹ।
ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਕੱਟਣ ਡ ਹੈਗੀ। ਥਓ।
ਮੈਂ ਤੇ ਸਗੋਂ ਬਾਹਰ ਹੀ ਆ ਮੈਂ ਤੇ ਦੋ ਉਹ ਸ਼ਹਿਰ ਦੋ ਤਿੰਨ ਆਜੀ ਵਜ ਨੈਂਬਸ ਨਾ। ਦੋ ਤਿੰਨ ਦਿਨ
ਹਾਂ ਹੁਣ ਠੀਕ ਹੈ ਦੋ ਤਿੰਨ ਦਿਨ ਡੈਮੋ ਲਵਾਂਗੀ ਨਾ ਫੇਰ ਉਸ ਤੋਂ ਬਾਅਦ ਪਤਾ ਲੱਗੇਗਾ।
ਹਾਂ। ਕੋਈ ਗੱਲ ਨਹੀਂ ਜਾ ਕੇ ਮੈਨੂੰ ਚੱਲਦਾ। ਇੱਕ ਦੋ ਦਿਨ ਜਾਓਗੇ ਲਓ ਤੇ ਲਾਓਗੇ। ਕਿਸ
ਸਹੀ ਗੱਲ ਐ ਚਾਰ ਤੋਂ ਪੰਜ ਟੈਮ ਲ ਰ ਰੱਖ ਲਿਆਵਾ ਮੈਂ, ਮੈਂ ਕਿਹਾ- ਸਾਢੇ ਪੰਜ ਮੰਮੀ ਨੂੰ ਕੁਟੀਆ ਜਾਣਾ ਹੁੰਦਾ ਵਾ
ਅੱਛਾ।
ਤੇ ਕਿਉਂਕਿ ਉਹ ਕੁਟੀਆਂ ਮਿਸ ਨੀ ਕਰ ਸਕਦੇ। ਤੇ ਚਾਰ ਤੋਂ ਪੰਜ ਦਾ ਰੱਖ ਲਿਆ। ਮੈਂ ਕਿਹਾ- ਪੰਜ ਵਜੇ ਇਹ ਵੀ ਆ ਜਾਂਦੇ। ਘਰ
ਅੱਛਾ।
ਹਾਂ,
ਠੀਕ ਹੈ ਪੰਜ ਵੇਜੇ ਆਪਣਾ
ਹਾਂ, ਮੁੜ ਕੇ ਰੋਟੀ ਪਾਣੀ ਵੀ ਕਰਨਾ ਔਖਾ ਲੱਗਦਾ ।ਨਾ ਫਿਰ,
ਨਾ ਟਾਈਮ ਹੋ ਜਾਂਦਾ ਕਹਿਣ ਨੀ ਦੇ ਸਓਨਾ ਚਾਰ ਵਜੇ ਕਹਿ ਸਾਢੇ ਤਿੰਨ ਘਰੋਂ ਨਿਕਲਾਂਗੇ।
ਹਾਂ,
ਮੀ ਵੀ ਬੜ
ਕਿਉਂਕਿ ਰਸ਼ ਵੀ ਬੜਾ ਹੁੰਦਾ ਨਾ ਰਸਤੇ ਚ
ਹੂੰ,
ਹੂੰ, ਹੋਰ ਸੁਣਾਓ?
ਕੀ ਬਣਾ ਕੇ ਆਏ ਓ, ਸਬਜ਼ੀ ਕੀ ਬਣਾਈ ਏ।
ਅ ਨਈ ਬਨਾਣੀ ਕੁਝ ਅਲ ਕੇ ਨਾ ਅਰਬੀ ਬਣੀ ਹੋਈ ਹੈ। ਤੇ ਉਹ ਫੇਰ ਮੈਨੂੰ ਨੀ ਲੱਗਦਾ ਇਹਨਾਂ ਨੇ ਅਰਬੀ ਖਾਣੀ ਹੈ। ਤੇ ਅਸੀਂ ਹੁਣ ਨੀ ਮੈਂ ਕੁਛ ਬਨਾਣਾ ਹੁਣ, ਬਸ ਬਰਤਨ- ਬੁਰਤਨ ਕਰਨੇ ਆਂ।
ਅੱਛਾ।
ਅ ਵੀ ਹ ਮੈਂ ਕੱਲ ਬਣਾਣਾ ਜੋ ਬਣਾਣਾ।
ਠੀਕ ਹੈ,
ਨਹੀਂ ਇਹੀ ਹੈ ਬਾਰੀ ਨਿਕਲ ਜਾਣੀ। ਹਾਂ ਅੱਜ ਸਾਮ ਬਣਾਈ ਆ।
ਤੇ ਹੁਣ ਤੇ ਛੁੱਟੀਆਂ, ਹੁਣ ਤੇ ਭਾਵੇਂ ਸਵੇਰ ਟਾਈਮ ਰੱਖ ਲਿਆ ਕਰੋ।
ਨਹੀਂ ਸਵੇਰੇ ਪੜ੍ਹਾਦੀ ਆ। ਅੱਜ ਹੀ ਸ਼ਾਮ ਪੜ੍ਹਾਦੀ ਆ, ਥੋੜਾ ਕੰਮ ਸੀ। ਤੇ ਅੱਜ ਕੱਲ ਸ਼ਾਮੀ ਬਣਾਣੀ ਤੇ ਫੇਰ ਬ ਕੇ ਨਾ ਇੱਕ ਵਜੇ ਤੱਕ ਫਿਰ ਦੋ ਵਜੇ ਤੱਕ ਵਿਹਲੀ ਵ ਫੇਰ ਮੈਂ ਸ਼ਾਮੀ ਰੋਟੀ ਪਾ ਲ ਸ ਕਲਾਸ ਸਵੇਰ ਦਾ ਸ਼ਾਮ ਮੈਂ ਕਿਹਾ ਵੀ ਸੌ ਗਏ ਹੋਣੇ। ਐਤਕੀ ਕੇ ਮੈਂ ਥੋੜ੍ਹਾ ਸਵੇਰ ਮੈਨੂੰ ਇਹ ਕਹਿੰਦਾ ਕਿ ਚੱਲ ਤੂੰ ਇਹ ਵੈ ਕੇ ਸ਼ਾਮੀ ਰੈਸਟ ਦੋ ਘੰਟੇ ਹੋ ਜਾਂਦੀ ਤੇ ਧਿਆਨ ਵਿੱਚ ਰਹਿੰਦਾ ਬੂਆ ਤੇ ਨੀ ਖੜ ਕਿਆ ਆਉਣ ਵਾਲਾ ਕੋਈ
ਹਾਂ ਸਹੀ ਗੱਲ ਆ
ਹੂੰ
ਸਹੀ ਗੱਲ ਆ
ਸਹੀ ਬਾਤ
ਮੇਰੀ ਤਾਂ ਸੌਦੀ ਨੀ ਏ ਮੇਰੀ ਦੁਪਹਿਰੇ ਬਹੁਤ ਘੱਟ ਹੁੰਦੀ ਏ
ਹਾਂ ਮੈਨੂੰ ਉਹ ਨੀਂਦ ਆਈ ਹੁੰਦੀ ਉਹ ਸੋਵੇ ਤੇ ਮੈਂ ਸੋਵਾਂ ਓਨੇ ਤੇ ਮੇਰੇ ਮੂੰਹ ਤੇ ਚਪੇੜ ਮਾਰ ਰਹਿੰਦੀ ਉੱਠ ਕਹਿੰਦੀ ਮੇਰੇ ਨਾ ਖੇਡ
ਮੈਂ ਤੇ ਇੱਕ ਘੰਟੇ ਲੰਮੇ ਲੁਮੇ ਪੈਂਦੀ ਪਰ ਮੈਂ ਲੇਟ ਦੇ ਨੀ ਜਿਆਦਾ ਦੇਰ ਨੀਂਦ ਮੈਨੂੰ ਆਂਦੀ ਆ ਮੇਰੇ ਤੋ ਸੁੱਤਾ ਨੀ ਜਾਂਦਾ
ਅੱਛਾ
ਕੀ ਕਰੇ ਫੇਰ ਆ ਕੇ ਲੰਮੇ ਪਈ ਰਹੀਦਾ
ਹਾਂ ਹਾਂ
ਮੈਂ ਸਗੋਂ ਨਾ ਤੇ ਤੈਨੂੰ ਮੈਂ ਕਹਿੰਦੀ ਹੁੰਦੀ ਆ ਇੱਕ ਪਾਸਾ ਮੇਰਾ ਸੁਨ ਹੋਈ ਜਾਂਦਾ ਉਹਨੂੰ ਮੈਂ ਵਿਖਾਇਆ ਡਾਕਟਰ ਨੂੰ ਤੇ ਡਾਕਟਰ ਕਹਿੰਦਾ ਉਹ ਤੁਹਾਨੂੰ ਸਰਵਾਈਕਲ ਦੀ ਪੇਂਨ ਸਿਰ ਤੇ ਚੜ੍ਹੀ ਹੋਈ ਹੈ
ਅੱਛਾ
ਤੇ ਹੁਣ ਇੱਕ ਦਿਨ ਦਵਾਈ ਛੁੱਟੀ ਤੇ ਠੀਕ ਹੋ ਗਿਆ ਸੀ ਤੇ ਅੱਜ ਫੇਰ ਛੱਡ ਤੀ
ਹਾਂ ਹਾਂ
ਕਿਉਂ ਦੋ ਤਿੰਨ ਮਹੀਨੇ ਖਾਦੀ ਸੀ ਹੂੰ
ਠੀਕ ਹੈ ਤੇਰੇ ਕੋਲ ਲਿਆਂਦੀ
ਸਾਡੇ ਘਰ ਦੇ ਕੋਲ ਹੀ ਡਾਕਟਰ ਹੈਗਾ ਏ ਸਾਡੇ ਘਰ ਦੇ ਕੋਲ ਹੀ ਡਾਕਟਰ ਹੈ
ਅੱਛਾ ਅੱਛਾ
ਜਦੋਂ ਕੋਈ ਲੈ ਜਾਂਦਾ ਕਦੀ ਵੀ ਲੈ ਆਨੀ ਆ ਹਾਂ,
ਠੀਕ ਆ।
ਹੋਰ ਸੁਣਾ। ਬਸ ਬਣਾ ਲਈ ਸਬਜੀ ਪਾਣੀ
ਸਬਜੀ ਉਹਨਾ ਨੂੰ ਪੁੱਛਣ ਡੀ ਆ ਮੈਨੂੰ ਕਹਿੰਦੇ ਫੇਰੇ ਤੂੰ ਆਜ ਨੀ ਮਾਰੀ ਸਬਜ਼ੀ ਆਲੇ ਭਾਈ ਨੂੰ ਸਬਜ਼ੀ ਲ ਭਾਈ ਨਿਕਲ ਗਿਆ। ਤੇ ਮੈਂ ਉਹਨੂੰ ਕਿਥ ਇੰਨੀ ਦੂਰ ਤੱਕ ਅਵਾਜ਼ਾਂ ਮਾਰਦੀ ਰਹਿਣਾ ਸੀ ਹੁਣ ਹਜੇ ਤੱਕ ਕੋਈ ਸਬਜ਼ੀ ਭਾਜੀ ਤਾਂ ਹੈਗਾ ਨਹੀਂ ਸਬਜ਼ੀ ਹੈਗੀ ਨੀ ਤਾਂ ਬਣਾਵਾਂ ਕਿ ਮੈਂ ਹੁਣ ਸਬਜ਼ੀ ਆਦੀ ਵਾਰੀ ਲੈ ਕੇ ਆਣਗੇ ਇਹਨਾਂ ਨੇ ਜਾਣਾ ਬਾਜਾਰ ਫੇਰ ਹੀ ਬਣਾਵਾਂਗੀ ਹੁਣ
ਲੇਟ ਹੋ ਜਾਂਦਾ ਨਾ ਫੇਰ ਆਪਣਾ ਵੀ ਦਿਲ ਨ ਕਰਦਾ ਯਾਰ ਬਣਾਣ ਤੇ।
ਹਾਂ ਮੈਨੂੰ ਚਾਹ ਪਾਣੀ ਬਣਾਓ ਸਿਰ ਪਰ ਸਿਰ ਪਰ ਬਣਾਓ ਵੈਸੇ ਏਦ ਪੌਨਾ ਘੰਟਾ ਕਿਤੇ ਨੀ ਗਿਆ।
ਆਹ
ਮੈਂ ਤੇਗਾ ਕਿਚਨ ਸਾਫ਼ ਕਰਨੀ ਲੱ ਪ ਨਾ ਉਹਦੇ ਕਰਕੇ ਮੇਰਾ ਟਮ ਲ ਮੇ ਮੈਂ ਉਹ ਕਿਚਨ ਸਾਫ
ਮੇਰੀ ਕਿਚਨ ਕੀ ਮੇਰਾ ਬਾਥਰੂਮ ਮੇਰੀ ਬਾਥਰੂਮ ਲਈ ਟੈਲਾ ਸਾਫ਼ ਹੋਣ ਆਲੀਆ ਪਈਆਂ ਵਾ ਕਿਚਨ ਦੀਆਂ ਟੈਲਾਂ ਸਾਫ਼ ਹੋਨ ਆਲੀਆਂ ਪਈਆਂ ਵਾ।
ਬਰਤਨ ਨ ਨਾ ਧੋ ਧ ਡੱਬੀਆਂ ਡੱਬੀਆਂ ਜੀਆਂ ਉਹ ਮੈਂ ਚਾਲ ਤੋਂ ਹੋ ਨ ਪਤਾ ਕੀ ਕਰਨਾ ਮੈਂ ਤਾਂ ਸਾਰਾ ਸਾਨ ਕੱਢ ਹੀ ਖਾਲੀ ਜ ਕੇ ਨਾ ਸੱਸ ਚ ਵੀ ਦੇਣੀ ਆ ਤੇ ਮੇਰੀ ਨਾਲ ਫਰ ਬਣਨ ਧੋ ਦੇਣੀ ਆ ਸਸ਼ਮ ਲਗਾ ਲ ਕੇ ਉਹਨਾਂ ਨੂੰ ਨਾ ਗੰਦ ਪਸੰਦ ਨੀ ਆ। ਲੈ ਲੇਨੀ ਆ। ਜਾਂ ਮੈਂ ਰਾਤੀ ਭਿਉ ਕੇ ਲੈਣੀ ਆ ਸਰਫ ਚ ਤੇ ਸਵੇਰੇ ਤੱਕ ਆਪੇ ਹੋ ਜਾਣੀਆਂ ਕਿੰਨੀਆਂ ਹੀ ਆਪਣੇ ਮੈਂ ਵੀ ਮੂਲ ਨਿਕਲ ਆਉਂਦੀ ਐ। ਐਸ ਹੁਣ ਕਰਦੇ ਆ ਖਾਲੀ ਕਰਕੇ ਨਾ ਧੋ ਧੋ ਕੇ ਹਾਂ ਸਾਰੀ ਨੂੰ ਮੈਂ ਨਾ ਭੋਲੀ ਪੂਰਾ ਖਾਣਾ ਤੇ ਧੋ ਰਾਤੀ ਫ ਜੇ ਧੋਵੋ ਤੇ ਫੇਰ ਹੁੰਦਾ ਸਾਰੀ ਸਫ਼ਾਈ ਇੱਕੋ ਵਾਰੀ ਕਰੋ।
ਹਾਂ ਸਹੀ ਗੱਲ ਆ।
ਹੂੰ ਬਾਈ। ਇਹ ਸਹੀ ਗੱਲ ਬਸ ਆਇਆ ਮੈਂ ਉਹਨੂੰ ਫੋਨ ਕੀਤਾ ਤੇ ਉਦੋਂ ਬਿਜੀ ਹੋ ਗਿਆ ਸੀ ਤੇ ਉਹਨੇ ਵੀ ਮੈਨੂੰ ਮੈਨੂੰ ਮੈਂ ਕਿਹਾ ਤੂੰ ਹੁਣ ਨਾ ਕਰ ਲੈਣਾ। ਗੱਲਾਂ ਸਮਝਾਉਣ ਵਾਲਾ ਉੱਥੇ ਫੇਰ ਬੰਦਾ ਹੁੰਦਾ ਨਾ ਕਿ ਕੀ ਸਮਝਾਵੇ ਉਹਨੂੰ ਫੇਰ ਮੈਂ ਕਿਹਾ ਬੀਜੀ ਆ। ਮੈਂ ਕਿਹਾ ਚੱਲ ਠਹਿਰ ਕੇ ਕਰਦੀ ਹਾਂ।
ਅੱਛਾ ਅੱਛਾ।
ਹੋਰ?
ਬਸ ਵਧੀਆ
ਤੁਹਾਡੀ ਆਵਾਜ਼ ਫੇਰ ਘੱਟ ਗਈ ਆ।
ਮੈਂ ਤੇ ਬਾਹਰ ਹੀ ਬੈਠੀ ਹੋਈ ਹਾਂ।
ਹੂੰ।
ਮੈਂ ਵੀ ਅੱਜ ਮੈਨੂੰ ਲੱਗਦਾ ਮੇਰੇ ਨਾ ਨੈਟ ਨੁੱਟ ਜਾਂ ਖ਼ਤਮ ਹੋਣ ਵਾਲਾ
ਹੂੰ
ਮੇਰਾ ਨੈਟਵਰਕ ਇਸ਼ੂ ਇਹ ਹੁਣ ਹੀ ਚਲਾਇਆ ਨਾ ਸਾ
ਪਰ ਸਵੇਰੇ ਤੋਂ ਹੀਂ ਗੱਲ ਕੀਤੀ ਬਿਲਕੁਲ ਠੀਕ ਹੋਈ ਆ।
ਉਹ ਫੇਰ ਬੱਚਿਆਂ ਨੇ ਫੋਨ ਫ਼ਾਨ ਚਲਾਇਆ ਨ ਤਾਂ ਕਰਕੇ ਐ ਬੱਚੇ ਗਾਣੇ ਗੂਨੇ ਲਾ ਕੇ ਬੈਠੇ ਰਹੇ ਨੇ
ਅੱਛਾ ਅੱਛਾ। ਠੀਕ ਆ।
ਪਰ ਮਿਹਨਤੀ ਬੱਚੇ ਸਿੱਧਾ ਬੈਟਬਾਲ ਖੇਲੀ ਜਾ ਰਹੇ ਜਾਣੇ ਇਹਨਾਂ ਨੂੰ ਨੀ ਲੱਗਦੀ ਗਰਮੀ
ਹਾਂ।
ਹੂੰ
ਠੀਕ ਹੈ। ਹੋਰ
ਬਸ ਮੇਰਾ ਆਟਾ ਗੁੰਨਨ ਵਾਲ ਰਹਿ ਗਿਆ।
ਸਕੂਲੋਂ ਆਇਆ ਨੀ ਕਿਸੇ ਦਾ ਫੋਨ ਨੀ ਆਇਆ ਤੁਹਾਨੂੰ
ਇਹ ਤੇ ਮਨਾਂ ਨ ਕਸੀ
ਠੀਕ ਹੈ।
ਕੋਈ ਪਾਪ ਨਿਕ ਸੀ ਅਜੱਲ ਅੱਜ ਕੱਲ੍ਹ ਹਰ ਕੋਈ ਆਪਣੇ ਘਰ ਬਿਜੀ ਹੈ ਛੁਟੀਆਂ ਨੇ
ਹਾਂ ਸਹੀ ਗੱਲ ਆ। ਹੋਰ?
ਚਲੀ ਹੋ ਗਿਆ ਇਹਨਾਂ ਗੱਲ
ਮੇਰੀ ਮੇਰੀ ਕਿ ਨੌਣੀ ਮੇਰੀ ਕ ਨਾ ਵੀ ਨ ਹੋਈ ਹਾਂ ਉਹ ਆਈ ਸੀ ਪ੍ਰਿਆ ਆਈ ਸੀ। ਮੇਰੇ ਵੱਲ ਇੱਕ ਦਿਨ
ਹ।
ਹਾਂ।
ਇ ਬ
ਹੋ ਵੀ ਉਹਨਾ ਨੇ ਉਹ ਕੰਮ ਕੁਮ ਕਰਾਉਣਾ ਸੀ ਨਾ।
ਲ ਜਾ
ਤੇ ਉਹਡਦੇ ਕਰਕੇ ਆਈ ਸੀ।
ਸਾਰੇ ਸਮਝ
ਉਹ ਇਹਨਾਂ ਕੋਲੋਂ ਕੋਈ ਕੰਮ ਹੈਗਾ ਸੀ ਨਾ।
ਾਂ ਠੀਕ।
ਹਾਂ।
ਹੋਰ ਚਲੋ ਠੀਕ ਆ ਓਕੇ। ਹ।